ਹੈਲੋ
ਹੈਲੋ, ਵੀਰ ਜੀ
ਹੈਲੋ ਵੀਰ ਜੀ
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ
ਹਾਂਜੀ, ਤੁਸੀਂ ਸੁਣਾਓ-
ਹਾਂ, ਵਧੀਆ ਆਪਾਂ ਵੀ ਵਧੀਆ ਪੂਰੀ ਚੜ੍ਹਦੀ ਕਲਾ ਚ ਹੈ ਜੀ, ਹੋਰ ਘਰ ਘਰ ਪਰਿਵਾਰ ਠੀਕ ਹੈ- ਹਾਂ ਸਾਡਾ ਤਾਂ ਵਧੀਆ ਜੀ, ਹੋਰ ਗਏ ਸੀ ਘੁੰਮਣ ਕਿ ਹਾਂਜੀ-
ਤਬਲਾ।
ਹਾਂ, ਤਬਲਾ ਸਿੱਖਦੇ ਪਏ ਜੀ ਆਪਾਂ।
ਕਿੱਥੇ ਵਜਾਣ ਜਾਂਦੇ।
ਉਹ ਆਹੀ ਗੁਰਦੁਆਰੇ ਜਾਂਦੇ ਆ ਜੀ ਆਪਾਂ।
ਗੁਰਦੁਆਰੇ ਕਿਹੜੇ?
ਮਤਲਬ ਇੱਦਾਂ ਹੀ ਹੈਗਾ ਜੀ, ਬੁੜੀਆ ਚੌਂਕ ਤੇ ਹੈਗਾ ਜੀ ਗੁਰਦੁਆਰਾ।
ਅੱਛਾ ਜੀ
ਹਾਂਜੀ ਤੇ ਘਰ ਪਰਿਵਾਰ ਠੀਕ ਹੈ ਤੁਹਾਡਾ ਸਾਰਾ
ਹਾਂਜੀ ਤੁਸੀਂ ਸੁਣਾਓ
ਹਮ ਵਧੀਆ ਜੀ ਆਪਾਂ ਤੇ ਹੋਰ ਗਏ ਸੀ ਛੁਟੀਆ 'ਚ ਘੁੰਮਣ ਕਿੱਧਰ
ਹੁਣੇ ਸਲਾਹ ਬਣਾਉਦੇ ਪਏ ਆ, ਤੁਸੀਂ ਗਏ ਸੀ
ਹਾਂ ਆਪਾਂ ਤੇ ਹੋ ਆਏ ਆ ਜੀ
ਅੰਮ੍ਰਿਤਸਰ ਗਏ ਹੋ ਹੋ ਤੁਸੀਂ
ਹਾਂ ਜੀ ਗਏ ਆ, ਤਿੰਨ ਚਾਰ ਵਾਰੀ ਹੋ ਆਏ ਜੀ ਆਪਾਂ
ਗੋਲਡਨ ਟੈਂਪਲ ਗਏ ਸੀ
ਹਾਂ ਜੀ ਗਏ ਸੀ। ਆਨੰਦ ਆ ਜਾਂਦਾ ਜੀ
ਉੱਥੇ ਰਸ਼ ਬੜਾ ਹੁੰਦਾ ਜੇ।
ਬਹੁਤ ਮਤਲਬ ਮਤਲਬ ਟਾਈਮ ਬਹੁਤ ਲੱਗਦਾ ਜੀ ਉੱਧਰ।
ਹੋਰ ਦੱਸੋ?
ਉਹ ਬਈ ਮਤਲਬ ਸਾਰਾ ਸੋਨੇ ਦਾ ਬਣਿਆ ਹੋਇਆ ਟੈਂਪਲ ਜਿਹੜਾ ਗੋਲਡਨ ਟੈਂਪਲ ਹੈਗਾ।
ਹਾਂਜੀ ਪੂਰਾ ਸੋਨਾ ਹੈਗਾ ਜੀ ਏ।
ਹਾਂ ਤੇ ਚੌਵੀ ਘੰਟੇ ਲੰਗਰ ਚੱਲਦਾ ਬਾਰਾਂ ਮਹੀਨੇ।
ਹਾਂਜੀ ਤੁਸੀਂ ਅੰਦਰ ਗਏ ਹੋ ਮੱਥਾ ਟੇਕਣ।
ਹਾਂ ਜੀ। ਤਿੰਨ ਚਾਰ ਘੰਟੇ ਲੱਗ ਜਾਦੇ ਆਪਾਂ ਸਵੇਰੇ ਦੋ ਵੱਜੇ ਲੱਗੇ ਸੀ ਲੈਣ ਤੇ, ਤੇ ਆਪਾਂ ਸਾਡੀ ਛੇ ਵਜੇ ਵਾਰੀ ਆਈ।
ਕਿਹੜੀ ਚੀਜ਼ ਹੈਗੀ ਘੁੰਮਣ ਦੀ।
ਘੁੰਮਣ ਚ ਜਲਿਆਂਵਾਲਾ ਬਾਗ ਹੈਗਾ।
ਅੱਛਾ ਹੋਰ?
ਨਿੰਬੂ ਉੱਠ ਗਏ
ਹੋਰ ਸੁਣਾਓ? ।
ਕਿੱਧਰ ਹੈਗੇ ਘਰ ਹੈਗੇ ਹੋ, ਕੀ ਕਰਦੇ ਪਏ ਹੋ।
ਕੁਝ ਨੀ ਕਰਦੇ ਪਏ ਬਸ।
ਅੱਛਾ ਜੀ ਤੇ ਰੋਟੀ ਰੁਟੀ ਖਾ ਲਈਏ
ਹੈ।
ਰੋਟੀ ਰੁਟੀ ਖਾ ਲਈ ਹੈ।
ਹਾਂਜੀ ਰੋਟੀ ਰੁਟੀ ਖਾ ਲੀ ਤੁਸੀਂ ਖਾ ਲਈ ਹੈ।
ਹੋਰ ਕਿ ਜੀ ਖਾ ਲਿਤੀ ਚੜ੍ਹਦੀ ਕਲਾ ਚ ਰੱਖਿਆ ਜੀ ਰੱਬ ਪੂਰਾ।
ਵਧੀਆ ਹੋਰ ਤੁਸੀਂ ਸੁਣਾਓ ਕੰਮ ਕੰਮ ਚੱਲਦਾ ਪਿਆ।
ਹਾਂ ਜੀ ਕੰਮ ਅੱਲਾ ਵੈਰੀ ਪੂਰਾ। ਮਤਲਬ ਗੁਰਦੁਆਰੇ ਜ ਗੁਰਦੁਆਰੇ ਚ ਆਪਾਂ ਤਬਲਾ ਵਜਾਂਦੇ ਹਾਂ ਨਾ।
ਹੈਲੋ ਹਾਂਜੀ।
ਅਈਏ ਗੁਰਦੁਆਰੇ ਚ ਤਬਲਾ ਵਜਾਂਦੇ ਆਪਾਂ।
ਹੂ,,,
ਤਨਾਵ ਸੀ ਸਭ ਵਧੀਆਂ।
ਹੂ ਵਧੀਆਂ ਜੀ ਹੋਰ ਕਿ ਜੀ।
ਹੋਰ ਦੱਸੋਂ ਹੋਰ ਕਿਥੇ ਕਿਤੇ ਗਏ ਸੀ ਘੁੰਮਣ ਕਿੱਥੇ ਗਏ ਸੀ ਘੁੰਮਣ ਹੁਣ।
ਉਹ ਆਪਾਂ ਅੰਮ੍ਰਿਤਸਰ ਗਏ ਸੀ। ਦਿੱਲੀ ਦਿੱਲੀ ਦਿੱਲੀ ਬੜਾ ਮਜ਼ਾ ਆਉਂਦਾ ਜੀ ਪੋਪੂਲੇਸ਼ਨ ਬਹੁਤ ਹੈ ਦਿੱਲੀ।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
ਦਿੱਲੀ ਬਹੁਤ ਪਾਪੂਲੇਸ਼ਨ ਹੈ।
ਅੱਛਾ।
ਹੈਲੋ।
ਹਾਂਜੀ।
ਹੂ ਬਹੁਤ ਮਤਲਬ ਬਹੁਤ।
ਸੌਂ ਖਾ ਲਿਆ ਆਪਾਂ ਨਹੀਂ
ਕਿਲਾਂ ਵੀ ਉੱਧਰ।
ਹਾਂਜੀ।
ਮਤਲਬ ਬੰਦੇ ਬਹੁਤ ਹੁੰਦੇ ਨੇ ਉੱਧਰ ਦੇ। ਹੂ,,,
ਠੀਕ ਹੈਗੇ ਹੋ ਹੈਲੋ।
ਹਾਂ ਜੀ ਆਪਾ ਤੇ ਠੀਕ
ਹੈਲੋ।
ਹਾਂਜੀ। ਹੈਲੋ ਜੀ।
ਹੈਲੋ।
ਹਲੋ।
ਹੈਲੋ ਫ਼ੋਨ ਹੀ ਨੀਂ ਆਇਆ। ਹੈਲੋ।
ਕਿਉਂ।
ਕਿਆ ਕਰ ਰਾ ਯਾਰ। ਹੈਲੋ
ਹੈਲੋ, ਹੈਲੋ, ਹੈਲੋ।
ਹੈਲੋ।
ਹੈਲੋ ਜੀ ਹੈਲੋ। ਹੈਲੋ ਹਾਂਜੀ। ਹਾਂਜੀ ਵੀਰ ਜੀ ਬੋਲੋਂ।
ਹੈਲੋ ਵੀਰ ਜੀ।
ਹਲੋ, ਹਲੋ
ਹੈਲੋ।
ਹੈਲੋ।
ਹੈਲੋ। ਹੈਲੋ -ਹੈਲੋ।
ਹੈਲੋ।
ਹੈਲੋ ਵੀਰ ਜੀ।
ਹਾਂ ਠੀਕ ਹੋ ਜੀ।
ਆਪਾਂ ਤਾਂ ਠੀਕ ਹੈਗੇ ਆ।
ਹਾਂ ਤੁਸੀਂ ਸੁਣਾਓ ਜੀ।
ਆਪਾਂ ਵੀ- ਵਧੀਆਂ।
ਹਾਂ ਤੇ, ਫ਼ਿਰ ਹੁਣ ਮੱਤਲਬ ਦਿੱਲੀ ਚ ਪਾਪੂਲੇਸ਼ਨ ਬਹੁਤ ਹੈਗੀ ਹੈਂ ਜੀ ਨਾ ਹਨਾ।
ਹਾਂਜੀ।
ਬਹੁਤ ਪਾਪੂਲੇਸ਼ਨ ਹੈਗੀ ਦਿੱਲੀ ਚ'। ਹੈਲੋ, ਹੈਲੋ ਜੀ, ਦਿੱਲੀ ਪਾਪੂਲੇਸ਼ਨ ਬਹੁਤ ਜੀ,
ਹੈਲੋ,
ਕਿਆ ਕਰ ਰਿਹਾ। ਹੈਲੋ, ਟ ਨ ਨਟ, ਹੈਲੋ,